ਹੈਲੋ ਹਾਂਜੀ ਮੇਰੀ ਆਵਾਜ਼ ਆ ਰਹੀ ਹੈ। ਹੈਲੋ ਮੈਮ।
ਹੈਲੋ, ਹਾਂਜੀ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
ਹਾਂਜੀ ਕਿਵੇਂ ਹੋ।
ਅਸੀਂ ਬਹੁਤ ਵਧੀਆ, ਹੋਰ ਕਿੱਥੋਂ ਬੋਲ ਰਹੇ ਹੋ ਅੱਛਾ -ਅੱਛਾ। ਹੋਰ ਕਿਵੇਂ ਹੋ ਤੁਸੀਂ।
ਹਾਂਜੀ ਵਧੀਆ ਸਾਰਾ ਤੁਸੀਂ ਆਪਣੇ ਦੱਸੋ।
ਸਭ ਵਧੀਆ ਹੈ ਮੌਸਮ ਵਧੀਆ ਹੈਗਾ ਹਾਂ।
ਤਾਂ ਦੋ ਦਿਨ ਹੋ ਗਏ ਬਹੁਤ ਹੀ ਖ਼ਰਾਬ ਚੱਲ ਰਿਹਾ।
ਹਾਂ ਬਰਸਾਤ ਆ ਰਹੀ ਸੀ, ਸਵੇਰੇ ਵੀ ਆ ਰਹੀ ਬਰਸਾਤ ਤੇ ਦੋ -ਤਿੰਨ ਦਿਨ ਹੋ ਗਏ ਬਰਸਾਤ ਆ ਰਹੀ ਹੈ।
ਨਹੀਂ ਸਾਡੇ ਤਾਂ ਰਾਤ ਰਾਤੀ ਆਈ ਸੀਗੀ, ਰਾਤੀ ਬਹੁਤ ਝੱਖੜ ਸੀਗਾ, ਹਨੇਰੀ ਵੀ ਸੀ, ਬਰਸਾ ਬਾਰਿਸ਼ ਵੀ ਹੋ ਰਹੀ ਸੀ ਕਾਫੀ ਜ਼ਿਆਦਾ।।
ਹਾਂ, ਸਵੇਰੇ ਵੀ ਬੜੀ ਬਰਸਾਤ ਆਈ ਹੈ ਸਵੇਰੇ ਵੀ।
ਨਹੀਂ -ਨਹੀਂ ਸਾਡੇ ਸਵੇਰੇ। ਤਾਂ ਨਹੀਂ ਬਰਸਾਤ ਹੋਈ ਬਸ ਰਾਤੀ -ਰਾਤੀ ਹੋਈ ਸੀ ਨਾ ਹੀ ਪਰਸੋਂ ਆਈ ਸੀ ਪਰਸੋਂ ਵੀ ਇਕੱਲੀ ਹਨੇਰੀ ਸੀਗੀ। ਰਾਤੀ ਬਾਰਿਸ਼ ਸੀਗੀ ਹਨੇਰੀ ਦੇ ਨਾਲ ਅਤੇ ਸੁਬਹ ਤਾਂ ਨਹੀਂ ਹੈਗਾ ਸੀ। ਐਵੇਂ ਗਾ ਹਵਾ -ਹਵਾ ਹੀ ਚੱਲਦੀ ਸੀ ਇਹ ਇਕੱਲੀ
ਪਿੱਛੇ ਜੇ ਹਨੇਰੀ ਆਈ ਹੈ ਦੇਖਿਆ ਦਰਬਾਰ ਸਾਹਿਬ ਦੁਖ-ਭੰਜਨੀ ਬੇਰੀ ਹੈ ਗਿਰਗੀਆਂ ਨੇ ਕਿੰਨੀਆਂ ਟਾਹਣੀਆਂ ਥੱਲੇ।
ਹਾਂਜੀ, ਬਹੁਤ ਨੁਕਸ ਨੁਕਸਾਨ ਹੋਇਆ ਗਾ ਇੰਨੀ ਤੇਜ਼ ਹਨੇਰੀ ਸੀ ਰਾਤ ਤਾਂ ਐਵੇਂ ਲੱਗਦਾ ਸੀਗਾ ਜੇ ਹਵਾ ਚੱਕ ਛੱਤਾ ਚ ਪੈ ਗਈ ਲੰਘ ਗਈ ਤੇ ਮੈਨੂੰ ਐਂ ਲੱਗਦਾ ਸੀ ਵੀ ਛੱਤਾਂ ਹੀ ਲੈ ਜਾਣਗੇ ਉਡਾ ਕੇ ਇੰਨੀ ਤੇਜ਼ ਹਨੇਰੀ ਸੀ।
ਹਾਂ-ਹਾਂ ਕਿੰਨੇ ਤਾਂ ਪੇੜ ਡਿੱਗ ਜਾਂਦੇ ਨੇ।
ਹਾਂਜੀ-ਹਾਂਜੀ -ਹਾਂਜੀ।
ਹਾਂ।
ਹੋਰ -ਹੋਰ ਵਧੀਆ ਹੋਰ ਫੈਮਲੀ ਵਧੀਆ ਤੁਹਾਡੀ।
ਹਾਂਜੀ, ਸਭ ਵਧੀਆ ਨੇ ਬਹੁਤ ਵਧੀਆ।
ਅੱਛਾ, ਚਲੋ ਵਧੀਆ ਹੀ ਚਾਹੀਦੇ ਹੋਗੇ ਹੋਰ ਸੁਣਾਓ। ਕੋਈ ਨਵੀਂ ਤਾਜ਼ਾ ਹੋਰ ਕੀ ਕਰਦੇ ਹੋਗੇ।
ਬਸ ਨਵੀਂ ਤਾਜ਼ੀ ਕੀ ਹੈ ਬਾਜ਼ਾਰ ਗਏ ਸੀ ਕੱਪੜੇ -ਕੁੱਪੜੇ ਲੈਣ ਵਾਸਤੇ। ਕਦੇ ਔਨਲਾਈਨ ਸਮਾਨ ਮੰਗਵਾਇਆ ਇਹਨੇ ਔਨਲਾਈਨ ਆ ਇੱਥੋਂ ਜਾ ਕੇ। ਵੇਖ ਕੇ ਹੀ ਲੈ ਆਈਦਾ ਫਿਰ ਔਨਲਾਈਨ ਚੀਜ਼ ਆਂਦੀ ਏ ਕਦੀ ਪਸੰਦ ਆਂਦੀਏ ਕਦੀ ਨਹੀਂ ਆਂਦੀ।
ਹਾਂਜੀ-ਹਾਂਜੀ।
ਛੋਟਾ- ਵੱਡਾ ਤੇ ਫਿਰ ਕਦੇ ਲਿਆਓ ਕਦੇ ਵਾਪਿਸ ਕਰੋ। ਫਿਰ ਅਸੀਂ ਐਥੋਂ ਈ ਵੇਖ ਕੇ ਲੈ - ਲੈੇਨੇ ਆ ਦੁਕਾਨ ਤੋਂ ਹੀ।
ਹਾਂ -ਹਾਂ ਸਹੀ ਐ ਨਹੀਂ ਔਨਲਾਈਨ ਆਲਾ ਤਾਂ ਫਿਰ ਐਂਦਾ ਗਾ ਵੀ ਉਹ ਤਾਂ ਜਦੋਂ ਘਰੇ ਆਊਗਾ, ਉਹਦੋ ਹੀ ਪਤਾ ਲੱਗਦਾ ਚੀਜ਼ ਦਾ ਹੈਗਾ। ਨਹੀਂ ਫਿਰ ਆਪਾਂ ਉਹਨੂੰ ਛੇਤੀ ਮੋੜ ਸਕਦੇ ਹੈਗੇ। ਕਿਉਕਿ ਉਹ ਸੱਤ ਦਿਨਾਂ ਬਾਅਦ ਟਰਨ ਹੁੰਦਾ ਵਾਪਿਸ।
ਹਾਂ, ਅੱਗੇ ਵੀ ਅਸੀਂ ਸਮਾਨ ਮੰਗਾਇਆ ਸੀ ਉੱਥੋਂ ਜਿੱਦਰਾਂ ਮੰਗਾਈਆਂ ਸੀ। ਬੈਡਸ਼ੀਟ ਉਹ ਧੋਤੀ ਤੇ ਪ੍ਰਿੰਟ ਹੀ ਸਾਰਾ ਉੱਡ ਗਿਆ।
ਹਾਂ ਬੈਸੇ ਨਾ ਆਪਾਂ ਜਿਹੜੀ ਔਨਲਾਈਨ ਚੀਜ਼ ਮੰਗਾਉਣੇ ਆ ਨਾ ਵੈਸੇ ਜਿਵੇਂ ਪ੍ਰੋਡਕਟ ਵਗੈਰਾ। ਉਹ ਤਾਂ ਵਧੀਆ ਨਿਕਲ ਜਾਂਦੇ ਹੈਗੇ। ਜਿਵੇਂ ਹੁਣ ਕੱਪੜਾ ਵਗੈਰਾ ਹੋਇਆ ਨਾ ਉਹ ਨਹੀ ਸਹੀ ਨਿਕਲਦਾ।
ਹਾਂ, ਹੁਣ ਤਾਂ ਫਿਰ ਰਿਟਰਨ ਲੈਂਦੇ ਨੇ। ਪਹਿਲੋਂ ਪਹਿਲੋਂ ਨਾ ਉਹ ਚੀਜ਼ ਵਾਪਿਸ ਕਰਨ ਦਾ ਬੜਾ ਵਖ਼ਤ ਰਹਿੰਦਾ ਸੀ। ਕੋਈ ਸੁਣਵਾਈ ਨਹੀਂ ਸੀ ਹੁੰਦੀ, ਕੋਈ ਕੁਛ ਨਹੀਂ ਸੀ ਹੁੰਦਾ, ਚਾਰ ਹਜ਼ਾਰ ਦੇ ਅਸੀ ਸਮਾਨ ਮੰਗਵਾਇਆ।
ਮਤਲਬ ਹਫ਼ਤੇ ਬਾਅਦ ਹੋ ਜਾਂਦਾ ਗਾ ਵਾਪਿਸ।
ਹਾਂ ਇਸੇ ਕਰਕੇ ਨਾ ਅਸੀਂ ਹੁਣ ਇੱਥੋਂ ਹੀ ਲੈ ਲੈਨੇ ਹਾਂ ਦੁਕਾਨ ਤੇ ਜਾ ਕੇ। ਵੇਖ ਲਿਆ ਦੁਕਾਨ ਤੇ। ਪਾ ਕੇ ਕੱਪੜਾ ਰੇਡੀਮੇਡ ਪਾ ਕੇ ਵੇਖ ਲਿਆ ਦੂਸਰਾ ਕੱਪੜਾ ਨਹੀਂ ਪਸੰਦ ਆਇਆ ਝੱਟ ਵਾਪਸ ਕਰਕੇ ਹੋਰ ਲੈ ਆਇਆ ਤੇ ਕੱਪੜੇ ਨੂੰ ਹੱਥ ਲਾ ਕੇ ਵੇਖ ਲਿਆ।
ਹਮ ਉੱਥੇ ਉਹ ਵਾਲਾ ਤਾਂ ਜਿਹੜਾ ਹੁਣ ਕੱਪੜਾ ਆਉਦਾ ਗਾ। ਉਹ ਤਾਂ ਆਪਾਂ ਉਦੋਂ ਹੀ ਦੇਖ ਸਕਦੇ ਹਾਂ ਵੀ ਜਦੋਂ ਹਾਂ ਆਪਣੇ ਕੋਲ ਪਹੁੰਚਿਆ। ਦੁਕਾਨ ਆਲਾ ਆਪਾਂ ਉਹਦੀ ਦੇਖ ਸਕਦੇ ਹਾਂ ਵੀ ਹਾਂ ਚਲੋ ਇਹ ਨੀ ਪਸੰਦ ਤਾਂ ਅਗਲਾ ਲੈ ਲੈਨੇ ਗੇ ਉਹ ਵਾਲਾ ਤਾਂ ਜਦੋਂ ਘਰੇ ਪਹੁੰਚੂ ਉਹਦੋ ਈ ਪਤਾ ਲੱਗਦਾ।
ਹਾਂ, ਉੱਥੇ ਤਾਂ ਸੋਹ ਚ ਸੋਰ ਸੂਟ ਪਏ ਹੁੰਦੇ ਨੇ। ਕੋਈ ਪਸੰਦ ਕਰਕੇ ਲੈਲੋ। ਇਹ ਤੇ ਥੋੜੇ ਜਿਹੇ ਆਂਦੇ ਨੇ ਫੋਟੋਆਂ ਦੇਖੋ ਦੇ ਕਿਸੇ ਆ।
ਹਾਂ, ਫੋਟੋ ਦੇ ਵਿੱਚ ਕੁੱਛ ਦਿਖਦਾ ਹੈਗਾ ਉਹ ਦੇਖਣ ਚ ਤਾਂ ਇੰਨਾ ਵਧੀਆ ਲੱਗਦਾ ਹੈਗਾ। ਪਰ ਜਦੋਂ ਆਪਾਂ ਆਪਣੇ ਕੋਲ ਪਹੁੰਚਦਾ ਨਾ ਉਦੋਂ ਚੀਜ਼ ਹੋਰ ਹੀ ਨੀ
ਹਾਂ, ਉਸੇ ਵੇਲੇ ਹੁਣੇ ਮੰਗਾ ਦਿਓ ਅਸੀ ਅਹੀਓ ਹੀ ਲੈਣਾ ਸਾਨੂੰ ਇਹੋ ਮੰਗਾ ਦਿਓ।
ਹਮ ਹਮ।
ਤੇ ਹੋਰ ਵੀ ਸਿਰਫ ਕੱਪੜਾ ਹੀ ਨੀ ਹਰ ਚੀਜ਼ ਹੁਣ ਔਨਲਾਈਨ ਲੋਕੀ ਮੰਗਵਾਣ ਲੱਗ ਪਏ ਨੇ। ਘਰ ਦਾ ਸਮਾਨ ਵੀ ਐ। ਮਿਕਸੀਆ ਨੇ ਪ੍ਰੈਸ ਵੀ ਕਈ ਚੀਜ਼ਾਂ।
ਹਾਂ ਹਾਂ।
ਅੱਛੀਆਂ ਵੀ ਨਿਕ-
ਹਾਂ‌। ਇਹਦੇ ਵਿੱਚ ਨਾ ਬਸ ਥੋੜ੍ਹੇ ਕੱਪੜੇ ਦੀ ਦਿੱਕਤ ਆਉਦੀ ਏ, ਬਾਕੀ ਚੀਜ਼ਾਂ ਜਿਵੇਂ ਆਪਾਂ ਕਹੀਏ ਨਾ ਉਹ ਵਾਲਾ ਸਾਰੀਆਂ ਚੀਜ਼ਾਂ ਵਧੀਆ ਨਿਕਲਦੀਆਂ। ਥੋੜੇ ਕੱਪੜੇ ਚ ਹੋ ਜਾਂਦਾ ਹੈ ਵੀ ਹਾਂ ਜਿਵੇ ਆਪਾਂ ਲੈਣਾ। ਉਹ ਆਪਾਂ ਨੂੰ ਫਿਰ ਉਹਦੀ ਚੀਜ਼ ਨਹੀਂ ਮਿਲਦੀ ਕੱਪੜੇ ਚ।
ਹਾਂ ਨਹੀਂ ਮਿਲਦੀ।
ਹੂ, ਬਾਕੀ ਜਿਵੇਂ ਹੋਰ ਕੋਈ ਚੀਜ਼ਾਂ ਪ੍ਰੋਡੈਕਟ ਵਗੈਰਾ ਜਾਂ ਕੋਈ ਹੋ ਵੈਸੇਗਾ। ਉਹਦਾ ਮਸ਼ੀਨ ਕੋਈ ਸਮਾਨ ਮੰਗਵਾਣਾ ਹੈਗਾ। ਇਲੈਕਟ੍ਰੋਨਿਕ। ਉਹ ਵੀ ਵਧੀਆ ਨਿਕਲ ਜਾਂਦਾ ਪਰ ਇਹਦੇ ਆਲਾ ਨੀ ਗਾ ਹੁੰਦਾ ਗਾ ਕੱਪੜੇ ਵਾਲਾ ਥੋੜ੍ਹਾ ਜਿਹਾ ਹੁੰਦਾ ਹੈਗਾ।
ਹਾਂ, ਕੱਪੜੇ ਦਾ ਆਂਦਾ ਦਾ ਗੱਲ ਸੁਣੋ ਕੱਪੜੇ ਦਾ ਨਾ ਕੋਈ ਭੇਤ ਨੀ ਪਾਇਆ। ਕੱਪੜਾ ਕੀ ਵਾਰੀ ਮਹਿੰਗੇ ਤੋਂ ਮਹਿੰਗਾ ਵੀ ਖ਼ਰਾਬ ਹੋ ਜਾਂਦਾ। ਸਸਤੇ ਤੋਂ ਸਸਤਾ ਨੀ ਖ਼ਰਾਬ ਹੁੰਦਾ ਤੇ ਏ। ਇਹ ਤਾਂ ਇਹੀਓ ਹੀ ਨੇ ਹੁਣ ਕੋਟਨ ਦਾ ਸੂਟ ਲੈ ਲਓ ਖਾਂ ਤੁਸੀਂ ਜਿੰਨਾ ਮਰਜ਼ੀ ਮਹਿੰਗਾ ਮਤਲਬ ਜਿਹੜਾ ਕੋਰਟ ਹੁੰਦਾ ਹੈਗਾ। ਉਹਦਾ ਤੇ ਰੰਗ ਖਰਾਬ ਹੀ ਹੋਣਾ ਹੀ ਹੋਣਾ।
ਹਾਂਜੀ-ਹਾਂਜੀ। ਕੋਟਨ ਤਾਂ ਹਣੇ, ਹਾਂਜੀ ਕਾਟਨ ਤਾਂ ਹੁੰਦਾ ਹੀ ਹੁੰਦਾ।
ਹਾਂ ਉਹ ਹੁੰਦਾ ਹੀ ਹੁੰਦਾ ਤੇ ਪਾਇਆ ਵੀ ਫਿਰ ਨਹੀਂ ਚੰਗਾ ਲੱਗਦਾ, ਤੇ ਥੋੜਾ ਜਿਹਾ ਮਿਕਸ ਹੋਵੇ ਨਾ ਤੇ ਉਹ ਫਿਰ ਸੋਹਣਾ ਲੱਗਦਾ ਜੇ, ਥੋੜਾ ਮਿਕਸ ਹੋਏ ਪਰ
ਕਿ ਹੈਗਾ, ਜਿਹੜਾ ਕੋਟਨ ਹੈਗਾ ਨਾ ਉਹ ਕੱਪੜਾ ਚੱਲਦਾ ਵੀ ਘੱਟ ਐ।
ਤੇ ਗਰਮੀ-ਗਰਮੀ ਲੱਗਦੀ ਐ ਮਾੜੀ ਮੋਟੀ ਪਰ ਉਹ ਚੱਲਦਾ ਵਧੀਆ ਜੇ।
ਹਾਂ, ਜਿਹੜਾ ਮਿਕਸ ਹੁੰਦਾ ਨਾ ਥੋੜਾ ਜਿਹਾ ਉਹ ਕੱਪੜਾ ਚੱਲਦਾ ਤਾਂ ਵਾਧੂ ਆ ਮਤਲਬ ਤੇ ਉਹਦੇ ਵਿੱਚ ਹੈਗਾ ਪਰ ਇੰਨਾ ਵੀ ਹਾਂ ਜਿਹੜਾ ਪਿਓਰ ਕੋਟਨ ਹੁੰਦਾ ਨਾ ਹੈਗਾ, ਉਹ ਜ਼ਿਆਦਾ ਨੀ, ਜਿਆਦਾ ਨੀ ਚੱਲਦਾ ਕੱਪੜਾ ਉਹ ਥੋੜਾ ਟਾਈਮ ਹੀ ਚੱਲਦਾ ਹੈਗਾ ਫਿਰ ਫੱਟ ਜਾਂਦਾ ਹੈਗਾ।
ਉਸ ਤਰ੍ਹਾਂ ਅਸੀ, ਖੋਲੀ ਦੇ ਅਲਮਾਰੀ ਖੋਲੀ ਤੇ ਨਾ ਭਰੀ ਪਈ ਹੁੰਦੀ ਐ। ਤੇ ਜਾਣਾ ਹੁੰਦਾ ਕਿਤੇ, ਕੱਪੜਾ ਲੱਭਦਾ ਨੀ ਪਾਉਣ ਨੂੰ, ਐ ਵੀ ਭਰਿਸ਼ਟੇ ਆ ਇਹ ਵੀ ਭਰਿਸ਼ਟ ਚਾਹੇ ਉਹ ਸਭ ਸੇਬ ਭਰੀ ਹੋਏਗੀ, ਤੇ ਫੇਰ ਕਿਹੇਗਾ ਸਾਡੇ ਕੋਲ ਕੱਪੜਾ ਕੋਈ ਨੀ ਕੱਪੜਾ ਕੋਈ ਨੀ।
ਹਾਂ-ਹਾਂ।
' ' ਤੇ ਬੱਸ ਔਨਲਾਈਨ ਹੁਣ, ਅਸੀਂ ਹੁਣ ਭਾਂਡੇ ਹਾਂ ਅਸੀਂ ਭਾਂਡੇ ਬਾਹਰ ਭੇਜ ਦਿੰਦੇ ਹਾਂ ਦੇ ਆ ਔਨ-ਲਾਈਨ ਭੇਜ ਦਿੰਦੇ ਹਾਂ। ਪਹਿਲੋਂ ਭੇਜੀ ਕੋਈ ਫੋਟੋ ਆ ਇੱਕ-ਇੱਕ ਪੀਸ ਰਹਿ ਗਿਆ ਫਿਰ ਉਸ ਤੋ ਬਾਅਦ ਦਿਓ। ਹਜ਼ਾਰਾਂ-ਲੱਖਾਂ ਦਾ ਸਮਾਨ ਮੰਗਵਾ ਲੈਂਦੇ ਨੇ।
ਹਮ
ਆਪਾ ਬੱਸ ਮੇਨ ਨਾ ਸਿਰਫ ਕੱਪੜੇ ਦੇ ਵਿੱਚ ਹੈਗਾ ਜੇ।
ਹਾਂ-ਹਾਂ, ਸਹੀ ਏ, ਸਿਰਫ ਇੱਕ ਕੱਪ ਕੱਪੜਾ ਨਿਕਲਦਾ ਐਵੇਂ ਦਾ ਨਹੀਂ ਬਾਕੀ ਜਿਵੇਂ ਆਪਾਂ ਪ੍ਰੋਡਕਟ ਵਗੈਰਾ ਹੋਰ ਕੋਈ ਵੀ ਚੀਜ਼ ਮੰਗਾਈਏ ਉਹ ਸਾਰਾ ਕੁਛ ਨਿਕ ਨਿਕਲਦਾ ਵਧੀਆ ਪਰ ਇੱਕ ਕੱਪੜਾ ਨੀ ਨਿਕਲਦਾ ਗਾ ਵਾ।
ਹਾਂ, ਕੱਪੜਾ ਏ ਅਈ ਨਿਕਲਦਾ।
ਏ ਵੀ ਫਿਰ ਅਲੱਗ-ਅਲੱਗ ਹੈਏਗੀ ਹੁਣ ਆਪਾਂ ਨੂੰ ਸਸਤੇ ਦੇ ਵਿੱਚ ਗਾ, ਉਵੇਂ ਦਾ ਕੱਪੜਾ ਕਿੱਥੋਂ ਦੇ ਦੇਣਗੇ ਉਹ
ਹਾਂ, ਠੀਕ ਐ ਪਰ ਉਹ ਕੱਪੜਾ ਆਪ ਲਿਆਈਏ ਉਹ ਵੀ ਕਿਸੇ ਦਾ ਖ਼ਰਾਬ ਨਿਕਲ ਆਂਦਾ। ਪਰ ਫੇਰ ਵੀ ਮਤਲਬ ਦੇਖ ਕੇ ਲੈ ਜਾ ਉਹਨੂੰ ਉਲਾਂਬਾ ਦੇ-ਦੇ ਜਾ ਕੇ ਤੁਹਾਡਾ ਕੱਪੜਾ ਠੀਕ ਨਹੀਂ ਨਿਕ ਲਿਆ ਤੇ ਹਾਂ, ਤੇ, ਬੱਸ ਉਹ ਔਨਲਾਈਨ ਹੋਰ ਸਮਾਨ ਆ ਕਾਫੀ਼ ਸਾਰ ਚੀਜ਼ ਔਨਲਾਈਨ ਆਣ ਲੱਗ ਪਈ ਆ ਜੀ ਅਸੀਂ ਵਾਸ਼ਵੇਸ਼ਣ ਆਨਲਾਈਨ ਮੰਗਾਇਆ।
ਕੰਮ ਹੀ ਮੋਬਾਇਲਾਂ ਤੇ ਹੋਣ ਲੱਗ ਗਏ ਜੀ, ਸਾਰੇ ਔਨ ਓਨਲਾਈਨ ਜਿਵੇਂ ਮਰਜੀ ਕਰਲੋ ਟਿਕਟਾਂ ਬੁੱਕ ਕਰਵਾਉਣੀਆਂ ਉਹ ਵੀ ਓਨਲਾਈਨ ਹੋ ਜਾਂਦੀਆਂ। ਸਾਰਾ ਕੁਛ ਹੀ ਬੱਸ ਇੱਕ ਹੁਣ ਮੈਨੂੰ ਐਵੇਂ ਲੱਗਦਾ ਹੈ ਵੀ ਜਿਵੇਂ ਇਹ ਸਾਰੀ ਪੀੜ੍ਹੀ ਇੱਕ ਬੱਸ ਬੰਦੇ ਨੀ ਮਿਲਦੇ, ਔਨਲਾਈਨ ਬੰਦੇ ਵੀ ਮਿਲ ਜਾਂਦੇ ਹੈਗੇ ਵਿਆਹ ਹੁੰਦਾ ਹੈਗਾ। ਅੱਜ-ਕੱਲ੍ਹ ਸ਼ਾਦੀ ਡੋਟ ਕੋਮ ਵਾਲਾ ਚੱਲ ਪਿਆ ਹੈਗਾ, ਸਿਸਟਮ ਹੈਗਾ ਵੀ ਹਾਂ ਉਹ ਤੇ ਪਾਊਗਾ। ਉਹ ਹੀ ਮਿਲ ਜਾਂਦੇ ਹੈਗੇ।
ਹਾਂ
ਹਮ
ਆਹ, ਉਹ ਵੀ ਆਹ ਹੋਰ?
ਹੋਰ-ਹੋਰ, ਬੱਸ ਵਧੀਆ- ਵਧੀਆ ਹੋਰ। ਤੁਹਾਡੀ ਕਿੰਨੀ ਕਾਲ ਹੋ ਗਈ, ਕਿੰਨੀ ਕ ਰਹਿੰਦੀ ਐ ਤੁਹਾਡੀ?
ਸਾਡੀਆਂ ਮੇਰੀਆਂ, ਮਤਲਬ ਪੰਦਰਾਂ ਹੋਈਆਂ ਨੇ।
ਅੱਛਾ, ਟੋਟਲ ਆਪਾਂ ਨੂੰ ਤੀਹ ਕਾਲ ਚਾਹੀਦੀ ਹੈਨਾ।
ਤੀਹ ਹੈਗੀਆਂ ਸੀ, ਤੇ ਪਰਸੋਂ ਚੋ ਦੋ -ਤਿੰਨ ਦਿਨ ਹੋਏ ਨੇ। ਤੇ ਜਦੋਂ ਦੇ ਆਏ, ਤੇ ਵਾਹ। ਕੋਈ ਬੰਦਾ ਵੀ ਤੇ ਹੋਵੇ ਨਾ, ਕਿਹਨੂੰ ਕੋਲ ਕਰੀਏ?
ਹਾਂਜੀ। ਸਹੀ ਹੈਗਾ ਇਹਦੇ ਵਿੱਚ, ਹਮ, ਲੇਡੀਜ਼ ਮਿਲ ਜੇ ਨਾ ਉਹਦੇ ਨਾਲ ਗਲਤ ਕਰਨਾ ਥੋੜ੍ਹਾ ਜਿਹਾ ਅਲੱਗ ਹੋ ਜਾਂਦਾ ਹੈਗਾ, ਹੁਣ ਜੈਂਟਸ ਮਿਲਦੇ ਨਾ ਉਹਦੇ ਨਾਲ ਗੱਲ ਕਰਹੀ ਦੀ ਨੀ ਉਵੇਂ ਜਿਵੇਂ ਆਪਾਂ ਲੇਡੀਜ਼ ਨਾਲ ਖੁੱਲ ਕੇ ਗੱਲ ਕਰ ਲੈਂਦੇ ਹੈਗੇ, ਉਹਦੇ ਨਾਲ ਨੀ ਹੁੰਦੀ ਉਹਨਾਂ ਗੱਲ।
ਹਾਂ, ਖੁੱਲਕੇ ਗੱਲ ਕਰ ਲੈਂਦੇ ਹਾਂ।
ਹੂੰ।
ਚੱਲ ਸਵੇਰੇ ਵੀ ਆਇਆ ਸਾਨੂੰ ਕਿਧਰੋਂ, ਫਿਰ ਮੈਂ ਕਿਹਾ ਚ ਲੈ ਦੀ ਤੇ ਚਲ ਤਾਂ ਕਰ ਲਈਏ ਗੱਲ। ਤੇ ਪਦਾ ਨ ਵੈਸੇ ਤੇ ਨਾ ਪੜ ਕੇ ਵੀ ਨਾ, ਬੜਾ ਉਹ ਆਪਣੇ ਆਪ ਨੂੰ ਹੁੰਦਾ ਹੈ, ਬਈ। ਇੱਕ ਸਰਦਾਰਨੀ ਹੈਗੀ ਐ। ਤਾਂ ਹੀ ਬੜਾ ਹੁੰਦਾ।
ਹਾਂਜੀ, ਹੋਰ?
ਹਾਂ।
ਮੈਂ ਵੀ ਚੱਲ ਦੇਖ ਰਹੀ ਸੀ, ਮੈਂ ਕਿਹਾ ਕੋਈ ਫਰੀ ਹੋਵੇਗਾ, ਤੇ ਮੈਂ ਕਾਲ ਕਰ ਲਈਏਗਾ, ਕੋਈ ਮੈਂ ਕਿਹਾ ਫਰੀ ਨਹੀਂ ਦਿਖਦਾ ਪਿਆ ਹੈਗਾ। ਹੁਣ ਜਿਨਾਂ ਨੂੰ ਜਾਣਦੇ ਸੀ, ਉਹਨਾਂ ਨਾਲ ਤਾਂ ਕਾਲ ਹੋ ਚੁੱਕੀ ਹੈਗੀ ਆ ਹੁਣ। ਨਵਾਂ ਨੰਬਰ ਹੈਗਾ, ਮੈਂ ਕਿਹਾ ਹੁਣ ਪੰਜ -ਪੰਜ ਇੱਕ ਬੰਦੇ ਨਾਲ ਆਪਾਂ ਛੇ ਕਾਲ ਹੀ ਕਰ ਸਕਦੇ ਹੈਂਗੇ।
ਹਾਂ ਛੇਹੀ ਕਰ ਸਕਦੇ ਸਾਡੇ ਹੀ ਦੋ ਹੀ ਬੰਦੇ ਸੀ ਘਰਦੇ, ਉਹਨਾਂ ਨੂੰ ਕਿੰਨੀਆਂ ਕਰ ਲਾਂਗੇ ਅਸੀ।
ਹਾਂ ਛੇ -ਛੇ ਕਾਲ ਕਰ ਸਕਦੇ ਹੈਗੇ, ਸਿਰਫ ਹੈਗਾ, ਛੇ ਹੋਗੀਆਂ ਗ ਛੇ, ਛੇ ਬਾਰਾਂ ਹੋ ਜਾਣਗੀਆਂ ਉਸ ਤੋਂ ਬਾਅਦ ਹੈਗਾ, ਫਿਰ ਹੋਰ ਚਾਹੀਦਾ ਹੈਗਾ ਬੰਦਾ ਹੈਗਾ।
ਹੋਰ ਨੰਬਰ ਦੇ ਵਿੱਚ ਆ ਰਹੇ ਨੇ, ਕਾਫੀ ਵਟਸਐਪ 'ਤੇ। ਉਹ ਜਾਣ -ਪਛਾਣ ਤੋਂ ਬਗੈਰ ਵੀ ਨਾ ਜਿਹੜਾ ਝਾਕਾ ਜਾਂਦਾ ਮਿਲਾਈਏ ਨਾ ਮਿਲਾਈਏ, ਇਹ ਵੀ ਹੋ ਸਕਦਾ।
ਹਾਂ, ਮੈਨੂੰ ਤਾਂ ਐਵੇਂ ਰਹਿੰਦਾ। ਵੀ ਹਾਂ ਕੋਈ ਲੇਡੀਜ਼ ਮਿਲ ਜੇ ਨਾ, ਉਹੀ ਸਹੀ ਹੈ, ਮੈਂ ਤਾਂ ਹੌਲੀ- ਹੌਲੀ ਨੰਬਰ ਦੇਖ ਦੀਆ, ਵੀ ਹਾਂ ਕੋਈ ਲੇਡੀਜ਼ ਚੱਲ ਹੋਇਆ, ਤਾਂ ਗੱਲ ਕਰ ਲਾਂਗੇ।
ਸਾਡੇ ਨਾਲ ਹੁਣ ਗੱਲ ਹੋ ਗਈ ਹੈ ਇੱਕ ਵਾਰੀ, ਤੇ ਹੁਣ ਝਾਕਾ ਖੁਲ ਗਿਆ ਨਾ, ਤੇ ਬੰਦਾ ਦੁਬਾਰਾ ਵੀ ਹਾਂ।
ਹਮ -ਹਮ, ਬਿਲਕੁਲ- ਬਿਲਕੁਲ, ਮੈਂ ਤਾਂ ਏਦਾਂ ਕਰ ਹੁੰਦੇ ਜੇ ਕੋਈ ਲੇਡੀਜ਼ ਮਿਲ ਜੇ ਨਾ, ਗਾ ਤਾਂ ਫ਼ਿਰ ਮੈਂ ਐਵੇਂ ਕਰਦੀ ਇੱਕ ਇੱਕ ਕਾਲ ਉਹ ਕਰ ਲੈਂਦੇ, ਇੱਕ ਕਾਲ ਮੈਂ ਕਰ ਲੈਂਦੀ ਹਾਂ, ਫੇਰ ਏਦਾਂ ਕਰਕੇ ਨਾ ਇੱਕ ਇੱਕ ਕਰਕੇ ਗਾ, ਛੇ ਕਾਲਾਂ ਕੰਪਲੀਟ ਹੋ ਜਾਂਦੀਆਂ ਹੈਗੀਆਂ, ਛੇ ਉਹਨਾਂ ਦੀਆਂ ਹੋ ਜਾਂਦੀਆਂ ਛੇ ਫਿਰ ਗਏ ਮੇਰੇ ਵਾਲੀ ਸਾਈਡ ਤੋਂ ਹੋ ਜਾਂਦੀ ਆ ਇਨੇ ਨਾਲ ਚਲੋ ਹਾਂ ਬਈ ਛੇ ਕਾਲ ਕੰਪਲੀਟ ਹੋਊਗੀ।
ਹਾਂ ਤੇ ਹੁਣ ਫੇਰ ਕਰ ਲਵਾਂਗੇ, ਤੁਸੀਂ ਵੀ ਕਰ ਲੈ ਜੇ, ਮੈਂ ਵੀ ਕਰ ਲਾਂਗੀ। ਤੁਹਾਡੇ ਚ ਤੁਹਾਡੀਆਂ ਕਿੰਨੀਆਂ ਹੋਈਆਂ।
ਮੇਰੀਆਂ ਤਾਂ ਬਾਈਸ ਹੋ ਗਈਆਂ, ਬਾਈ।
ਅੱਛਾ, ਤੁਸੀਂ ਤਾਂ ਫਿਰ ਇਲੈਕਸ਼ਨ ਜਿੱਤ ਗਏ ਹੋ, ਉਹ ਤੁਹਾਡੇ ਵੋਟਾਂ ਤੋਂ ਅੱਗੇ ਜਾ ਰਹੇ ਆ।
ਵੋਟਾਂ ਦਾ ਸੀਜਨ ਆ ਜੀ।
ਕੰਮ- ਕਾਰ ਭੁੱਲਿਆ ਪਿਆ ਸਾਰਾ, ਕੰਮ ਹੀ ਸਾਰਾ ਭੁੱਲਿਆ ਪਿਆ। ਕੰਮ ਹੀ ਰਹਿ ਜਾਂਦਾ ਸਾਰਾ, ਰੋਟੀ ਲੇਟ ਹੋ ਜਾਂਦੀ ਸਿਰਫ ਇਹਦੇ ਪਿੱਛੇ।
ਹਾਂ -ਹਾਂ ਮੈਂ -ਮੈਂ ਵੀ ਹੁਣ ਥੋੜਾ ਜਿਹਾ ਫਰੀ ਸੀਗਾ ਫਿਰ ਉਹੀ ਐ ਰੋਟੀ ਸਬਜ਼ੀ ਹੋ ਜਾਣੀ ਹੈਗੀ ਮੈਂ ਕਿਹਾ ਚਲੋ ਇੱਕ ਮੇਰੀ ਟਰਾਈ ਕਰ ਲਈਏ, ਕਿਉਂਕਿ ਪਹਿਲਾਂ ਮੇਰੇ ਕੋਲ ਟਾਈਮ ਨਹੀਂ ਸੀ ਮੈਂ ਬਿਜੀ ਸੀਗੀ ਬੱਚੇ ਛੋਟੇ ਹੈਗੇ। ਪਹਿਲਾਂ ਉਹਨਾਂ ਨੂੰ ਵੀ ਦੇਖਣਾ ਪੈਂਦਾ ਹੈਗਾ।
ਚਲੋ ਠੀਕ ਐ। ਹੈਂ ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਹਾਂਜੀ, ਚਲੋ ਵਧੀਆ, ਫੇਰ ਕਰਾਂਗੇ।
ਕਾਲ ਕਰਦੀ ਹੈਗੀ ਹੁਣੀ ਆ ਠੀਕ ਆ।
ਅੱਛਾ ਫਿਰ
ਹਾਂ ਤੁਸੀਂ ਐਪ ਤੇ ਹੀ ਰਿਹਾ ਗਾ ਠੀਕ ਆ।